ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਵਧੀਆ, ਵਧੀਆ, ਤੁਸੀਂ ਸੁਣਾਓ?
ਬਸ ਵਧੀਆ, ਮੈ ਠਹਿਰ ਕੇ ਫੋਨ ਕਰਦੀ। ਤੇ ਉਹ ਕੀ ਕਹਿਣ ਲੱਗੀ ਸੀ। ਵੀਰ ਜੀ ਦੇ ਬਰਥਡੇ ਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ।
ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਵੀ ਜੀ।
ਹਮ, ਹੋਰ
ਹੋਰ ਸੁਣਾਓ?
ਮੈਂ ਬਸ ਪਈ ਸੀਗੀ ਰਾਤ।
ਅੱਛਾ, ਲੱਗਦਾ ਤੁਹਾਡੀ ਦੋਹਤੀ ਨੇ ਕੇਕ ਪੈਰਾਂ ਨਾਲ ਕੱਟਿਆ।
ਹੋਰ, ਸਹੀ ਗੱਲ ਹੈ।
ਉਹ ਵੀਡੀਓ ਪਾਈ ਸੀ ਨਾ ਤੁਹਾਡੀ ਬੇਟੀ ਨੇ ਤੇ ਮੈਂ ਵੇਖੀ ਮੈਂ ਕਿਹਾ ਲੈ ਇਹਨੇ ਤੇ। ਪੈਰਾਂ ਨਾਲ ਪਹਿਲਾਂ ਰਿਵਾਜ਼ ਵੇਖਿਆ ਪੈਰਾਂ ਨਾਲ ਕੇਕ ਕੱਟਿਆ।
ਹਾਂ ਹਟਦੀ ਨੀ ਸਮਝ ਨੀ ਹੈਗੀ ਕਦੇ ਵਿਚਾਰਿਆਂ ਨੇ ਕੁੱਛ ਕੀਤਾ ਨੀ। ਘਰੇ ਕੋਈ ਲਿਆ ਕੇ ਦਿੰਦਾ ਨਹੀਂ ਕੋਈ ਚੀਜ਼ ਉਹਨੂੰ।
ਅਹ ਸਿੱਧੀ ਲੱਤ ਮਾਰੀ ਉਹਨੇ ਪੈਰ ਦੇ ਉੱਤੇ। ਕਿਤੇ।
ਹਾਂ ਸਹੀ ਗੱਲ ਹੈ। ਮੈਂ ਕਿਹਾ ਚੱਲ ਕਰ ਲੈ ਕੋਈ ਗੱਲ ਨੀ।
ਬੜਿਆ ਆਇਆ ਫੇਸ ਲਿਬੜਿਆ ਆਇਆ।
ਹ ਹ ਹ।
ਅ ਹਾਂ।
ਕਰਦੀ ਹੈ। ਅੱਜ ਆ ਰਹੀ ਹੈ ਰਹਿਣ ਵਾਸਤੇ।
ਅੱਛਾ ਵਧੀਆ ਰੌਣਕ ਮੇਲਾ।
ਮੈਂ ਕਿਹਾ ਰਹਿ ਜਾ ਭਾਈ।
ਦਾਦੀ ਖੁਸ਼ ਹੋ ਗਈ ਹੋਣੀ ਕੱਲ ਵੇਖ ਕਿ ਵੀ ਅਸੀਂ ਤਾਂ ਕੁੱਛ ਕਰਦੇ। ਕਰਦੇ ਨਹੀ ਤੇ ਨਾਨੀ ਨੇ ਵਾਵਾ ਮਾਸੀ ਨੇ ਕੇਕ ਬਣਵਾ ਤਾ।
ਇਹੀ ਹੈ। ਉਹੀ ਕਰ ਦਿੰਦੀ ਹੈ। ਹੋਰ ਤਾਂ ਕੋਈ ਕਰਦਾ ਨੀ।
ਚਲੋ।
ਹੋਰ ਕੋਈ ਕੁਛ ਕਰਦਾ ਨਹੀਂ।
ਹੋਰ ਹੋ ਗਿਆ ਬ੍ਰੇਕਫਾਸਟ।
ਹਾਂ ਹੋ ਗਿਆ। ਕੀ ਐ, ਹੋਰ ਸੁ
ਬਸ ਜੀ ਬਸ ਵਧੀਆ, ਠੀਕ-ਠਾਕ।
ਚਲ ਵਧੀਆ ਈ ਚਾਂਹੀਦਾ।
ਹਾਂਜੀ, ਹਾਂ। ਵਾਹ। ਨਾ ਹਾਲੇ ਕਿੱਥੇ ਬਸ ਇਹਨੂੰ ਉਠਾਂਦੀ ਪਈ ਆ ਕੁੜੀ ਆਪਣੀ ਨੂੰ, ਬਈ ਉੱਠ ਜਾਹ। ਉੱਠ ਜਾ-ਉੱਠ ਜਾ ਹੁਣ ਮਾੜੀ ਜੀ ਹਿੱਲੀ ਡੁੱਲੀ ਏ, ਹੂੰ ਹਾਂ ਹੋਈ ਅਜੇ। ਨਹੀਂ ਉਹ ਸਰ ਗਏ, ਸਰ ਗਏ ਹੋਏ ਨੇ ਕਹਿੰਦੀ ਉਹ ਛੁੱਟੀ ਤੇ ਨੇ, ਇਸ ਕਰਕੇ ਨਹੀ ਜਾਂਦੀ। ਮੰੰਡੇ ਨੂੰ ਆਣਗੇ ਸਰ।
ਅੱਛਿਆ।
ਹਾਂਜੀ, ਆ ਤਾਂਹੀ ਤੇ ਐਕਟਿਵਾ ਸਕੂਲ ਲੈ ਗਿਆ, ਉਹ ਕਹਿੰਦਾ ਦੀਦੀ ਨੇ ਤੇ ਜਾਣਾ ਨੀ।
ਅੱਛਾ। ਫਿਰ ਕਿੰਨੇ ਉਹ ਤਾਂ ਦੋ ਵਜੇ ਆਊਗਾ ਹਨਾ।
ਉਹ ਆ ਜਾਂਦਾ ਇੱਕ ਡੇਢ ਇੱਕ ਵਜੇ ਆਂਦਾ, ਇੱਕ ਸਵਾ ਇੱਕ
ਅੱਛੇ-ਅੱਛੇ।
ਹਾਂਜੀ-ਹਾਂਜੀ।
ਓਥੇ
ਕਿੰਨਾ ਮੌਸਮ ਬਣਿਆ। ਕਿੰਨਾ ਮੌਸਮ ਬਣਿਆ ਸੀ ਕੱਲ ਬਾਰਿਸ਼ ਦਾ, ਹਨਾ ਜਮਾ ਈ।
ਹਾਂ-ਹਾਂ, ਹੁਣ ਵੀ ਮੈਂ ਨਾ ਫਾਈਬਰ ਵਾਲੇ ਨੂੰ ਫੋਨ ਕੀਤੇ ਉਹ ਆਏ ਹੋਏ ਆ, ਦੇਖੋ ਹੁਣ ਤਾਂ ਉਹ ਭੋਂਗ ਕਰਿਆ ਨਾ।
ਅੱਛਾ-ਅੱਛਾ-ਅੱਛਾ।
ਉਹ ਤਾਂਹੀ ਹੁਣ ਆਏ ਨੇਗੇ ਫਾਈਬਰ ਲੈ ਕੇ ਬਸ, ਮੈਂ ਕਿਹਾ ਉੱਪਰ ਧਰਾ ਦਿੰਨੇ ਆਂ। ਚੱਲ ਮੈਂ ਕਿਹਾ ਧਰਾ ਦੋ ਉੱਪਰ।
ਠੀਕ ਐ-ਠੀਕ ਐ।
ਹਾਂ।
ਹਾਂ ਬਾਰਿਸ਼ ਦਾ ਕੀ ਪਤਾ, ਹੁਣ ਮੌਸਮ ਅੱਗੇ ਸ਼ੁਰੂ ਹੋ ਜਾਣਾ।
ਪੈਪਾਂ ਨੀ ਗੀਆਂ, ਮੈਂ ਫੋਨ ਕੀਤਾ ਕੱਲ ਮੈਂ ਕਿਹਾ ਵੀਰੇ ਮੈਂ ਕਿਹਾ ਨਬੇੜੋ ਆਵਦੀ, ਹੁਣ ਪੈਸੇ ਵੀ ਲਾਏ ਨੇ ਫੇਰ ਕੀ ਫਾਇਦਾ। ਕੋਈ ਕੰਮ ਹੋ ਜੇ ਕਿ ਉਹ ਵੀ ਫਾਇਦਾ ਨੀ ਹੈਗਾ, ਕਹਿੰਦਾ ਨਹੀਂ ਮੈਂ ਕੱਲ ਨੂੰ ਆਉਂਗਾ ਜੀ, ਮੈਂ ਕਿਹਾ ਚੱਲ ਠੀਕ ਐ।
ਅੱਛਿਆ।
ਕਰਾ ਕੇ ਨਬੇੜੀਏ ਪਰਾਂ, ਪਰ ਇੱਕ ਨਾ ਐ ਵੀ ਸੋਚ ਪੁੱਛੀ ਜਾਣੀ ਆ ਯਾਰ ਮੈਂ ਇਹ ਕਰਾ ਤਾਂ ਰਹੇ ਆਂ, ਪਰ ਹੁੰਮਸ ਵੀ ਹੋਜੂਗੀ। ਨਾ ਤਾਂ ਏਧਰੋਂ ਆਸਮਾਨ ਦਿਖੂਗਾ ਨਾ ਉੱਪਰੋਂ ਦਿਖੂਗਾ, ਸਾਰਾ ਬੰਦ ਹੋ ਜਾਣਾ।
ਬੰਦ ਹੋ ਜੇਗਾ, ਚਲੋ ਕਿਹੜਾ ਤੁਸੀਂ ਕੋਠੇ ਚੜ੍ਹਦੇ ਓ, ਆਸਮਾਨ ਦੇਖਣ ਲਈ।
ਨਹੀਂ ਉਹ ਨੀ ਸਮਝੇ ਨੀ ਵੀ, ਵੈਂਟੀਲੇਸ਼ਨ ਥੋੜ੍ਹਾ ਜਿ ਮਤਲਬ ਅਹ ਬਾਹਰੋਂ ਹਵਾ ਹੂਵਾ
ਹਾਂ, ਹਵਾ ਕਰੋਸਿੰਗ ਦਾ ਕੁੱਝ ਨੀ ਰਹਿਣਾ, ਸਿਸਟਮ ਬੰਦ-ਬੰਦ ਜਾ ਹੋ ਜੇਗਾ ਸਾਰਾ।
ਸਾਰਾ ਬੰਦ ਹੋਜੂਗਾ, ਫ਼ੇਰ ਇਹ ਸੋਚੀ ਦਾ ਚੱਲ ਯਾਰ ਸਰਦੀਆਂ ਚ ਠੀਕ ਰਹੂਗਾ, ਹੁਣ ਕੀ ਗਰਮੀ ਤਾਂ ਹੈਗੀ ਈ ਆ ਸਾਰੇ ਪਾਸੇ ਈ।
ਚਲੋ ਆਪਾਂ ਤੇ ਮੀਂਹ ਤੋ ਬਚਾਵ ਕਰਨਾ।
ਹੋਰ ਹੁਣ ਕੀ ਕਰਾਂ ਯਾਰ।
ਹੁਣ ਅੱਗੇ ਬਾਰਿਸ਼ਾਂ ਕਿਆ ਪਤਾ, ਕਿੰਨੀਆਂ ਹੈਗੀਆਂ ਨੇ। ਸਾਰੇ ਪਾਸੇ ਇੰਨੀ ਬਾਰਿਸ਼ ਹੋ ਰਹੀ ਏ, ਜਗਾਦਰੀ ਮੰਮੀ ਕਹਿੰਦੇ
ਦਾ ਵੀ ਬੜਾ ਬੁਰਾ ਹਾਲ ਹੋਇਆ ਪਿਆ, ਤੇ ਲੋਕਾਂ ਦੇ ਕੱਪੜਿਆਂ ਦਾ ਕਿਵੇਂ ਸੱਚੀ
ਹਾਂ, ਵੇਖਿਆ ਇੱਕ ਮੋਲ ਦਿਖਾਇਆ, ਪਾਣੀ ਵੜ ਗਿਆ ਕਿੰਨੇ
ਹਾਂ ਮੋਲ ਚ ਵੀ, ਤੇ ਆਹ ਵੀ ਕੀ ਕਹਿੰਦੇ ਦੁਕਾਨਾਂ ਚ ਪਾਣੀ ਵੜ ਗਿਆ ਸੀ। ਸਾਰੇ ਵਿਚਾਰਿਆਂ ਦਾ ਬੁਰਾ ਹਾਲ ਹੋਇਆ ਪਿਆ, ਰੋ-ਰੋ ਪਿੱਟ-ਪਿੱਟ ਕੇ। ਹਾਂ।
ਆਪਣੇ ਇੱਧਰ ਤੇ ਅਹ ਐਤਕੀ ਓਦਰ ਦਾ। ਮੰਮੀ ਵੀ ਕਹਿ ਰਹੀ ਏ, ਪਰਸੋਂ ਦੀ ਬਾਰਿਸ਼ ਲੱਗੀ ਏ। ਤੇ ਮੌਸਮ ਐਂ ਹੋ ਗਿਆ, ਪਰ ਗੱਲ ਤੇ ਉਹੀ ਐ ਮੌਸਮ ਨੂੰ ਕੀ ਨੁਕਸਾ ਨੁਕਸਾਨ ਜਿਹੜਾ ਹੋ ਜਾਂਦਾ ਉਹ ਗਲਤ
ਉਹੀ ਐ ਨਾ ਨੁਕਸਾਨ ਨਾ ਨਾ ਹੋਵੇ ਪਲਾ ਹੀ ਪਤਾ ਕੀ ਐ। ਮਤਲਬ ਲੋਕਾਂ ਨੇ ਪਹਿਲਾ ਹੀ ਨੀ ਹੈਗੇ।
ਹਾਂਜੀ ਹਾਂ।
ਲੋਕਾਂ ਦੇ ਸਿਰ ਤੇ ਪਤਾ ਕਿੰਨਾ ਕਰਜ਼ਾ ਚੜ੍ਹਿਆ ਪਿਆ ਆਹ ਸਾਡੇ ਅੱਜ ਕੰਮ ਆਲੇ ਦੀ ਗੱਲ ਸੁਣ ਲਾ। ਆਪਾਂ ਕਹਿ ਦਿੰਦੇ ਆ ਤਾਂ ਸੂਰਤ ਚ ਲਾ ਲਾ ਜਾਂ ਹੋਰ ਲਾ ਲਾ। ਤੇਰੇ ਮੇਰੇ ਵਰਗੇ ਆਪਣੇ ਸਿਰ ਤੇ ਕਿੰਨੇ ਕਰਜ਼ੇ ਚੜੇ ਪਏ ਨੇ।
ਹੂੰ,
ਆਪਣੇ ਲਾ ਲੋ ਵੀ ਆਈ ਚਲਾਈ ਐ ਦੋ ਪੈਸੇ ਜੁੜਦੇ ਨੀ ਹੈਗੇ। ਹਨਾ ਕੰਮ ਆਲੀ ਐ ਘਰ ਵਾਲਾ ਸ਼ਰਾਬੀ। ਸ਼ਰਾਬੀ ਐ ਤੇ ਵਿਚਾਰੀ ਕੀ ਕਹਿੰਦੇ ਨੇ ਲੋਕਾਂ ਦੇ ਘਰਾਂ ਦੇ ਕੰਮ ਕਰਦੀ ਐ ਤੇ ਅੱਜ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਕਹਿੰਦੇ ਮੇਰੇ ਨਾ ਗੂਗਲ ਪੇ ਕਰਵਾ ਦੋ ਕਿਸੇ ਤੋਂ ਤੇ ਮੈਂ ਕਹਿੰਦੀ ਕਮੇਟੀ ਭਰਨੀ ਆ ਮੈਂ ਕਿੰਨੀ ਪਾਈ ਐ ਕਹਿੰਦੇ ਪੰਜ ਹਜ਼ਾਰ ਦੀ ਇੱਕ ਪਾਈ ਐ ਤਿੰਨ ਹਜ਼ਾਰ ਇੱਕ ਪਾਈ ਐ ਮੈਂ ਤੂੰ ਸਾਨੂੰ ਤਾਂ ਤੂੰ ਵਧੀਆ ਮੈਂ ਕਿਹਾ। ਅੱਠ ਹਜ਼ਾਰ ਰੁਪਇਆ ਮਹੀਨਾ ਜੋੜ ਰਹੀ ਆ ਅਗਲੀ ਘਰ ਦਾ ਖਰਚਾ ਵੀ ਐ।
ਸਹੀ ਗੱਲ ਐ।
ਹੈ ਤੇ ਮੈਂ ਕਿਹਾ ਤੂੰ ਇਹ ਕੰਮ ਆਲੀ ਆ ਵਧੀਆ ਨੇ ਲੋਕ ਘਰ ਦਾ ਘਰ ਦਾ ਕੰਮ ਕਰਕੇ ਦੋ ਪੈਸੇ ਤਾਂ ਜੋੜ ਰਹੀਆਂ ਨੇ ਤੇ ਕਰੋੜ ਰੁਪਏ ਬੰਦੇ ਨੂੰ ਪੈਸੇ ਜੁੜ ਰਿਹਾ ਹੋਣ।
ਹਾਂਜੀ ਹੈ ਹੀ ਨੀ ਕੰਮ ਹੀ ਨੀ ਹੈਗਾ।
ਕੰਮ ਹੈਈ ਨੀ।
ਬਿਲਕੁਲ ਵੀ ਲਗਾਲੋ ਬੁਰੇ ਹਾਲ ਹੋ ਗਏ ਨੇ ਸੱਚੀ। ਮਹਿੰਗਾਈ ਸਬਜ਼ੀਆਂ ਵੇਖ ਲਓ ਕਿੰਨੀਆਂ ਮਹਿੰਗੀਆਂ ਹੋ ਗਈਆਂ ਨੇ।
ਮੈਂ ਤਾਂ ਆਪ ਉਹਨੂੰ ਕਹਿ ਰਹੀ ਸੀ ਬੇਟੀ ਮੈਂ ਕਿਹਾ ਚੱਲ ਮੰਡੀ ਮੈਂ ਕਿਹਾ ਕੋਈ ਕਹਿਣੀ ਸ਼ਾਮ ਨੂੰ ਚੱਲਾਂਗੀ ਮੰਮੀ। ਕੋਈ ਟਮਾਟਰ ਨੀ ਪਿਆ ਕੋਈ ਸਬਜ਼ੀ ਨੀ ਪਈ ਉਹਨੂੰ,
ਟਮਾਟਰਾਂ ਟਮਾਟਰਾਂ ਨੇ ਕਿੱਡਾ ਰੇਟ ਸੱਠ ਰੁਪਏ ਹੋ ਗਏ ਟਮਾਟਰ।
ਸ ਇੱਕ ਸਾਡਾ ਕਰਿਆਨੇ ਇੱਧਰ ਇੱਕ ਸੌ ਵੀਹ ਰੁਪਏ ਕਿੱਲੋ ਨੇ ਮੈਂ ਕਿਹਾ ਐ ਵੀ ਇੱਕ ਸੌ ਵੀਹ ਰੁਪਏ ਕਿੱਲੋ ਕਹਿੰਦਾ ਇੱਕ ਸੌ ਵੀ ਰੁਪਏ ਕਿੱਲੋ ਨੇ ਜੀ।
ਸੱਠ ਰੁਪਏ ਲਿਆਈ ਆ ਮੈਂ ਕੱਲ ਲੈ ਕੇ ਆਈ ਆ ਅੱਧਾ ਕਿੱਲੋ ਤੇ ਕੀ ਕਹਿੰਦੇ ਨੇ। ਪਿਆਜ਼ ਵੀ ਮਹਿੰਗਾ ਟਮਾਟਰ ਵੀ ਮਹਿੰਗਾ ਹੋ ਗਿਆ ਐਗਸ ਇੱਕ ਨਿੱਕਾ ਜਿਹਾ ਗੋਭੀ ਦਾ ਫੁੱਲ ਲਿਆਈ ਸਭ। ਪੰਜਾਹ ਰੁਪਈਆਂ ਦਾ।
ਉਹ ਬੱਚੇ ਖਾਂਦੇ ਨੀ।
ਬੱਚੇ ਫੇਰ ਵੀ ਨਖਰੇ ਨੱਕ ਥੱਲੇ ਗੋਭੀ ਛੱਡ ਤੇ ਆਲੂ ਖਾ ਗ
ਸਾਡੇ ਤਾਂ ਆਲੂ ਬਣਾਇਆ ਫਿਰ ਸੋ ਦੇ ਆਲੂ ਕਰੇਲੇ ਕਹਿੰਦੇ ਮੈਂ ਨੀ ਮੈਂ ਖਾਾਲੂੰਗੀ ਕਹਿੰਦੀ ਆਲੂ ਬਣਾ ਮੈਂ ਛੇ ਆਲੂ ਪਾ ਲੇ। ਮੈਨੂੰ ਦੋ ਟਾਈਮ ਦੇ ਚਦੇ ਮੈਡਮ ਨੇ ਰਾਤੀ ਰੋਟੀ ਨੂੰ ਖਾਂਦੀ ਮੈਂ ਨਹੀਂ ਖਾਂਦੀ।
ਹੂੰ, ਉਹੀ ਤੇ ਗੱਲ ਆ ਹੁਣ ਦਲੀ ਦਾਲਾਂ ਵੀ ਨੀ ਬਣਦੀਆਂ। ਡੇਲੀ ਲਈ ਆ ਛੋਲੇ ਰਾਜਮਾਂ ਵੀ ਨੀ ਬਣਦੇ ਹੈਗੇ ਚ ਸਬਜ਼ੀ ਖਾਣੀ। ਪੈਂਦੀ ਐ ਭਿੰਡੀ। ਪੁੂਛ ਲੋ ਭਿੰਡੀ ਨੀ ਬਣਾਣੀ ਜੀ ਘੀਆ ਕੋਫਤੇ। ਖਾ ਲੈਂਦੇ ਨੇ ਚਲੋ ਘੀਆ। ਪਰ ਹੋਰ ਫੇਰ ਬੰਦਾ ਬਣਾਵੇ ਕੀ ਹੁਣਾ।
ਬਣਾਵੇ ਕੀ ਹੈ ਰੋਜ਼ ਛੋਲੇ ਰਾਜਮਾਂ ਨੀ ਬਣਾਏ ਜਾਂਦੇ।
ਡੇਲੀ ਆਲੂ ਵੀ ਨੀ ਖਾਏ ਜਾਂਦੇ।
ਇਨੀ ਟੈਸ਼ਨ ਹੋਈ ਪਈ ਹੈਮਾਨ ਖਾਨ ਦੀ ਵੀ ਹੁਣ ਮੈਨੂੰ ਕਹੀ ਜਾਂਦੀ ਮੈਂ ਕਿਹਾ ਭਾਈ ਮੈਂ ਦਹੀਂ ਤੜਕਦਾ ਕਹਿੰਦੀ ਹਾਂ ਦਹੀਂ ਤੜਕਦਾ ਮੈਂ ਕਿਹਾ ਹੁਣ ਆਪਣੇ ਦੋ ਕੋਲੇ ਦਹੀਂ ਤੜਕ ਦਿੰਦੀ ਹਾਂ। ਮੈਂ ਕਿਹਾ ਰਾਤ ਦੀ ਰਾਤ ਨੂੰ ਦੇਖੀ ਜਾਊਗੀ ਜੇ ਡੋਲੀ ਸ਼ਾਮ ਨੂੰ ਆਈ ਮੈਂ ਫਿਰ ਭੁਰਜੀ ਭਰਜੀ ਬਣਾ ਲਾਂਗੇ।
ਹੂੰ,
ਬਨੂਰ ਦੇ ਜਿਵੇਂ ਬ ਕਨਚਲ ਦੇਖ ਲੋ।
ਹਾਂ ਚੱਲ ਏ ਵੀ ਐ।
ਹਾਂ ਇਹਨ ਇੱਕ ਮਿੰਟ ਚ ਬਣ ਜੂ ਮੇਰਾ ਕੋਈ ਟੈਨਸ਼ਨ ਨੀ, ਪ ਮਸਾਲਾ ਭੁੰਨੈ ਲੂਣ ਮਿਰਚ ਪਾ ਕੇ ਬੰਦ ਕਰਦਾ ਮੈਂ ਫਿਰ ਮਲਾਈ ਤੇ ਦਹੀਂ ਪਾ ਦੇਣਾ ਬਸ। ਬਾਚ ਪਾਣਾ ਬਸ ਇਹ ਯਾਦ ਰੱਖੀ ਬਾਚ ਪਾਓ।
ਠੀਕ ਐ ਠੀਕ ਐ ਤੇ ਫੇਰ ਕਿੰਨੇ ਦਿਨ ਰਹਿਣ ਲਈ ਆ ਰਹੀ ਹਫ਼ਤਾ, ਦਸ ਦਿਨ, ਪੰਦਰਾਂ ਦਿਨ?
ਹਾਂ ਇੰਨ ਕੁ ਦਿਨ ਤਾਂ ਲਾਉਗੀ।
ਅੱਛਾ, ਵਧੀਆ ਅਗਲੀ ਨੂੰ ਰੈਸਟ ਮਿਲ ਜੇਗਾ ਚਲੋ ਥੋੜ੍ਹਾ। ਓ ਤਾਂ ਹੀ ਆਉਂਦੀ ਆ ਜਦੋਂ ਥੱਕ ਥੁੱਕ ਜਾਂਦੀ ਵੀ ਜਾਵਾਂ ਰਹਿਣ।
ਓ ਨਈਂ ਉਹ ਜ ਦੀ ਪੜ੍ਹਾਈ ਐ ਉਹਦੇ ਔਨਲਾਈਨ ਕਲਾਸਾਂ ਚੱਲ ਰਹੀਆਂ ਨੇ ਤੇ ਉਹ ਨਾ ਡਿਸਟਰਬੈਂਸ ਓਵੇ ਰੋਂਦੀ ਐ ਓ ਓ ਕਹਿੰਦੇ ਵੀ ਬੱਚੇ ਨੂੰ ਤੁਸੀਂ ਚੁੱਪ ਕਰਾਓ ਇਹ ਚੁੱਪ ਨੀ ਕਰਦੀ ਕਿਸੇ ਵੇਲੇ ਰੋਂਦੀ ਐ, ਉਹ ਕਲਾਸਾਂ ਦੇ ਪੈਸੇ ਭਰੇ ਹੋਏ ਨੇ ਨੇ।
ਅੱਛਾ।
ਤਾਂ ਆ ਰਈ ਆ ਆਪਣੇ ਮਤਲੂਬ ਨੂੰ ਭੇਜਦੇ ਨੇ ਉਹ।
ਅੱਛਾ।
ਆਹ ਮੈਂ ਤਾਂ ਪਹਿਲਾਂ ਕੱਲ ਬੋਲ ਕੇ ਮੈਂ ਕਿਹਾ ਮਲਤਬ ਹੁੰਦਾ ਡੋਲੀ ਉਦੋਂ ਕਹਿੰਦੇ ਚੱਲ ਜਾਇ ਯਾ, ਜਦੋਂ ਮੈਂ ਕਹਿੰਦੀ ਹੁੰਨੀ ਆ ਭੇਜਦੋ, ਨਈੰ ਜੀ। ਕੀ ਕਰੂਗੀ ਆਹ ਮਿਲ ਤਾਂ ਜਾਂਦੀ ਫਰ ਹਸ ਦੱਸਣ ਲੱਗਈ ਕਹਿੰਦੀ ਹਾਂ ਮੈਂ ਕਿਹਾ ਹੈਣ ਵੀ ਫ ਜਦੋਂ ਮੰਮੀ ਕਹਿੰਦੇ ਹੁੰਦੀ ਭੇਜ ਦਿਆ ਕਰੋ।
ਹਾਂ ਚਲੋ ਵਧੀਆ ਏ ਰੌਣਕ ਮੇਲਾ।
ਹਾਂ ਰੋਨਾਕ ਮੇਲਾ, ਹੁਣ ਓਦੀ ਡਿਊਟੀ ਐ ਆਣੈ ਰੋਜ਼।
ਅੱਛਾ, ਹਾਂ ਆਵਾਂਗੇ ਆਵਾਂਗੇ ਜ਼ਰੂਰ।
ਖੇਡ ਲਿਆਂ ਕਰਾਂਗੇ ਬੱਚੇ ਨਾਲ ਥੋੜਾ ਜਿਹਾ ਚੱਲ।
ਆਹ ਸਾਹਿਰਾਂ ਨਾਲ, ਥੋੜ੍ਹਾ ਬਚਪਨ। ਆਪਣਾ ਵੀ ਦੋਤੀ ਤੁਹਾਡੀ ਨਾਲ ਬਚਪਨ ਯਾਦ ਆ ਜਾਂਦਾ। ਹੁਣ ਕੁੱਝ ਏਵੇ ਨਾ ਹੁਣ ਆਣ ਲੱਗ ਗੀ ਰੋਂਦੀ ਨੀ ਏਗੀ।
ਹਾ।
ਹੁਣ ਮਤਲਬ ਥੋੜ੍ਹੀ ਵੱਡੀ ਹੋ ਗੀਏ।
ਵੱਡੀ ਹੋ ਗਈ ਨਾ ਹੁਣ ਹਾਂ ਹੁਣ ਸਮਝ ਆ ਗਈ ਵੀ ਕੌਣ ਹੈ ਮੂੰਹ ਦੇਖਦੀ ਪਹਿਲਾਂ ਕੌ ਕੀਨੇ ਚੱਕਿਆ ਮੈਨੂ?
ਤਾਂ ਰੋਂਦੀ ਨੀ ਐ ਪੈਲੇ ਜਿਵੇਂ ਛਿੜ ਜਾਂਦੀ ਸੀ।
ਹਾਂ, ਮੂੜੀ ਐ ਰੋਤ ਹੋਣ ਵੀ ਪੈਂਦੀ ਕਈ ਵਾਰੀ ਪਰ ਮੂੜੀ ਐ ਬਸ।
ਹਾਂ, ਸ਼ਾਮ ਤੱਕ ਹੀ ਆਏਗੀ ਹੈਨਾ?
ਹਾਂ ਸ਼ਾਮ ਨੂੰ ਕਹਿੰਦੇ ਸੀ, ਆਹ ਸੱਤ ਅੱਠ ਬਜਾ ਦੀੰਦੀ ਐ।
ਹਹ ਆਪਤਾਡ ਦੇ ਕੰਮ।
ਕੰਮ ਵੀ ਏ ਨਾ ਕਹਿੰਦੇ ਮੰਮੀ ਕੰਮ ਵੀ ਕਰਨੈ ਕੈੰਦੀ ਫਿਰ ਪੈਕਿੰਗ ਵੀ ਕਰਨੀ ਏ, ਕੈੰਦੀ ਸਾਰਾ ਹੋ ਜਾਂਦੈ ਫੇਰ ਉਹ ਸ਼ਾਮ ਨੂੰ ਛੱਡ ਕੇ ਜਾਊਗਾ। ਮੈਂ ਕਿਹਾ ਚੱਲ, ਕੋਈ ਨਾ ਜਦੋਂ ਮਰਜੀ ਆ ਜੀਂ।
ਵਧੀਆ ਗੱਲ ਐ।
ਮੇਰੀ ਇਹ ਤਾਂ ਪਿੱਠ ਬਾਹਲੀ ਦਰਦੀ ਬਾਹਲੀਈ ਵਧੀ ਪਈ ਮੇਰੀ ਤਾਂ ਆਪ।
ਅੱਛਾ।
ਹੋਰ ਹੁਣ ਚਾਰ ਪੰਜ ਦਿਨ ਦੀ ਫਰ ਔਖੀ ਹੋਈ ਪਈ ਆਂ।
ਹੁੰ ਦਵਾਈ ਗੋਲੀ ਖਾ ਰਏ ਓ ਫੇਰ?
ਦਰਦ ਪੇਨ ਕਿਲਰ
ਹੁੰ ਪੇਨ ਕਿਲਰਾਂ ਵੀ
ਹੋਰ ਕੀ ਕਰ। ਹੋਰ ਕੀ ਕਰਾਂ? ਹੁਣ ਹੋਰ ਕੋ ਹਾਲ ਹੀ ਨ ਦਿਸ ਰਿਹਾ। ਇਨੇ ਪੈਸੇ ਨੀ ਹੈਗੇ ਨੀ ਸਾਰੇ ਡਾਕਟਰ ਤੂੰ ਦਿਖਾਈ ਜਾਓ ਸਾਰਾ ਦਿਨ ਬਸ ਗੁਰੂ ਜੀ ਕੋਲ ਜਾ ਈ ਆਪੇ ਠੀਕ ਕਰਨਗੇ ਕੋਈ ਲੈਨ ਦੇਨ ਦਾ ਸਮਾਨ ਤਾ ਹੁੰਦੈ ਤੌਨਾ, ਆਪੇ।
ਤੇ ਹੈ ਈਐ ਜਿੰਨਾ
ਹਾਂ, ਚੱਲ ਮਿਸਤਰੀ ਆਇਆ ਜਰਾ ਉਹ ਬੁਲਾ ਰਿਆਗਾ, ਮੈਂ ਫੇਰ ਹਾਂ।
ਠੀਕ ਐ, ਠੀਕ ਐ ਓਕੇ।
ਓਕੇ-ਓਕੇ, ਬਾਏ।